ਹਾਂ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
ਕੀ ਹਾਲ ਹੈ ਜੀ।
ਵਧੀਆ ਜੀ ਵਧੀਆ ਤੁਸੀਂ ਸੁਣਾਓ।
ਵਾਹ ਵਧੀਆ ਜੀ ਵਧੀਆ ਬਹੁਤ ਵਧੀਆ।
ਹੋਰ ਬਸ ਕੁਛ ਨਹੀਂ ਬੈਠੇ ਸੀਗੇ। ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ।
ਸਾਡੇ ਵੀ ਸਾਡੇ ਵੀ ਕੁੜੀ ਦਾ ਵਿਆਹ ਹੈਗਾ
ਅੱਛਾ ਮੇਰੀ ਵੀ ਨਾ ਛੋਟੀ ਭੈਣ ਦਾ ਵਿਆਹ ਗਿਆ ਨਵੰਬਰ ਚ ਕਹਿ ਲੇਤੇ ਪਰ ਤਿਆਰੀਆਂ ਸ਼ੁਰੂ ਕਰਤੀਆਂ ਹਾਲੇ
ਹਾਂ ਸਾਡਾ ਦਿਸੰਬਰ ਚ ਏ ਸਾਡਾ ਦਸੰਬਰ ਚ ਏ ਔਰ ਬਸ ਤੁਹਾਨੂੰ ਪਤਾ ਹੈ ਵਿਅਵਾ ਦੇ ਰੋਲੇ ਤੇ ਮਿਸ ਸੱਤ ਮਹੀਨੇ ਪਹਿਲਾ ਸ਼ੁਰੂ ਹੋਈ ਤਿਆਰੀਆਂ ਉਂਗਲਾਂ ਤੇ ਤਰੀਕ ਗਿਣ ਜ਼ਰਾ ਫਿਰ ਤੇ
ਇਥੇ ਹੋਈ ਓਹੀ ਤੇ ਕਿਉਂਕਿ ਹੁਣ ਦੇਖੋ ਅਸੀਂ ਪਹਿਲਾਂ ਹੁਣ ਕਰਾਂਗੇ ਨਾ ਹੁਣ ਅਸੀਂ ਪਹਿਲੇ ਤੇ ਸਾਰਾ ਕੁਛ ਸ਼ੋਪਿੰਗ ਵਗੈਰਾ ਕੁੜੀ ਦਾ ਕਿਤਾ ਐਨੇ ਨਾਲ ਲੈ ਕੇ ਜਾਣਾ ਆਪਣੇ ਬੜੇ ਵਗੈਰਾ ਉਹ ਸਭ ਕੁਝ ਫਿਰ ਹੁਣ ਵਿਆਹਵਾਂ ਦੇ ਕੱਪੜੇ ਸ਼ੁਰੂ ਹੁਣ ਕੱਲ ਕਹਿ ਰਹੀ ਸੀ ਵੀ ਆਪਾਂ ਚੱਲੇ ਆ ਵੀ ਕਰਵਾ ਰਹੇ ਆ ਵੀ ਲਹਿੰਗਾ ਵਗੈਰਾ ਬੁੱਕ ਤੇ ਮੈਂ ਕਿਹਾ ਚਾਲ ਕੋਈ ਗੱਲ ਵੀ ਕਰਾ ਲਾਂਗੀ ਹੁਣ ਗਰਮੀ ਬਹੁਤ ਹੈ ਰੁਕੇ ਚੱਲੇ ਆ ਪਰ ਫਿਰ ਕਹਿ ਰਹੇ ਵੀ ਫਿਟਿੰਗ ਵਗੈਰਾ ਦਾ ਵੀ ਦੇਖਨਾ ਪਏਗਾ
ਪਤਾ ਕੀ ਹੁਣ ਕਰਵਾ ਲਓ ਫਿਰ ਸੀਜ਼ਨ ਤੋਂ ਪਹਿਲੇ ਪਹਿਲੇ ਵਰਾਈਟੀ ਮਿਲ ਜਾਂਦੀ ਏ ਸੀਜ਼ਨ ਵਿੱਚ ਛੰਤ ਰਹਿ ਜਾਂਦੀ ਏ
ਕੋਈ ਤੇ ਬਸ ਉਹੀ ਅਸੀਂ ਹੁਣ ਜਾਣਾ ਹੀ ਸੀਗਾ ਖਾਮੀਆਂ ਜਿੰਨੀ ਭੁੱਖ ਸੀਗੀ ਮੈਂ ਕਿਹਾ ਚੱਲ ਸ਼ਾਮ ਵੇਲੇ ਚੱਲਾਂਗੇ
ਅਸੀ ਤੇ ਸੋਚ ਰਹੇ ਹਾ ਅਪਣਾ ਹੀ ਖਰੀਦਾਗੇ ਲਹਿੰਗਾ ਤੇ
ਅਸੀਂ ਵੀ ਐਵੇਂ ਕਰਾਂਗੇ ਮਤਲਬ ਹੁਣ ਆਪਣੇ ਪਸੰਦ ਦਾ ਬਣਵਾਏਗੀ ਇੱਕੋ ਵਾਰ ਤੇ ਵਿਆਹ ਹੁੰਦਾ ਜ਼ਿੰਦਗੀ
ਉਹੀ ਤੇ ਬੱਚਿਆਂ ਨੂੰ ਆਪਣੇ ਸ਼ੌਂਕ ਹੁੰਦਾ ਫਿਰ ਉਹ ਚੀਜ਼ ਨਾ ਸਾਰੀ ਉਮਰ ਯਾਦ ਰਹਿ ਜਾਂਦੀ ਹੈ ਬੱਚੇ ਦੀ ਫਿਰ ਉਹ ਕਿਰਾਇ ਦਾ ਹੁੰਦਾ ਪਤਾ ਨਿ ਕਿੰਨੇ ਪਾਇਆ ਕਿ
ਉਹ ਨਹੀਂ ਸਮਝ ਆਉਂਦੀ ਮੈਨੂੰ ਵੀ ਮਤਲਬ ਦੇਖੋ ਪੁੱਤ ਜਿਵੇਂ ਮੈਂ ਕਿਹਾ ਨਜੇ ਮੈਂ ਜਾਣਾ ਏ ਵਿਆਹ ਤੇ ਜੀਵੇ ਮੈਂ ਭੈਣ ਆ ਗਈ ਆ ਤੇ ਭਾਰੀ ਲਹਿੰਗਾ ਥੋੜਾ ਪਾਣਾ ਪਰ ਉਹ ਵੀ ਦੁਬਾਰਾ ਨਹੀਂ ਪਏਗਾ ਮੈਂ ਲੈ ਲਾਂਗੀ ਚੱਲ ਰੈਂਟ ਤੇ ਚਲ ਮੈਂ ਕਿਹੜਾ ਦੁਬਾਰਾ ਪਾਣਾ ਮੇਰਾ ਕਿਹੜਾ ਕੁਛ ਫ਼ਰਕ ਲੇਕਿਨ ਹੁਣ ਆਜ ਉਥੇ ਵਿਆਹ ਹੈਗਾ ਨਾ ਵਿਆਹ ਵਾਲੀ ਤਾਂ ਫਿਰ ਗੱਲ ਹੀ ਅਲੱਗ ਹੈ
ਭਾਵੇ ਦਿਵਾਲੀ ਤੇ ਪਾਵੇ ਬੱਚਾ ਚੀਜ਼ ਪਾਂਦਾ ਏ
ਨਾ ਵੀ ਪਾਵੇ ਪਰ ਉਦੋਂ ਸ਼ੌਂਕ ਹੈ ਨਾ ਹਾਂ ਮੇਰਾ ਵਿਆਹ ਦਾ ਲਹਿੰਗਾ ਹੈਗਾ ਰੱਖੇ ਜੋ ਮਰਜ਼ੀ ਕਰੇ ਅੱਗੋਂ ਹੁਣ ਅੱਜ ਕਲ ਤਾ ਤੁਸੀਂ ਇਹ ਦੇਖੋ ਹੁਣ ਤਾਂ ਟਰੈਂਡ ਹੋ ਗਿਆ ਵੀ ਆਪਣੇ ਨਾ ਮਾਵਾਂ ਦੇ ਪੁਰਾਣੇ ਲੈਂਗੇ ਸੂਟ ਪੈਂਦੇ ਏ ਕੁੜੀਆਂ ਹੁਣ ਜਿਵੇਂ ਮੇਰੀ ਮਮਾ ਹੈਗੇ ਸੀ ਨਾ ਉਹਨਾਂ ਨੇ ਆਪਣਾ ਜਿਹੜਾ ਲਾਵਾ ਚ ਸੂਟ ਪਰ ਇਹ ਸੀਗਾ ਉਹ ਚੁੰਨੀ ਸੀਗੀ ਜਿਹੜੀ ਹੈਵੀ ਚੁੰਨੀ ਸੀਗੀ ਉਹ ਇਨੇ ਹੁਣ ਆਪਣੀ ਜਿਵੇਂ ਹਲਦੀ ਸੀਗੀ ਉਹਦੇ ਤੇ ਚੁੰਨੀ ਉਹ ਲਿਤੀ ਸੀਗੀ ਤੇ ਸੂਟ ਮਹਿੰਦੀ ਤੇ ਪਾਇਆ ਸੀਗਾ ਓਹ ਵਾਲਾ ਤੇ ਕਹਿੰਦੀ ਐਵੇਂ ਕਰ ਅੱਜਕੱਲ ਬੜਾ ਚੱਲਦਾ ਪਿਆ ਗਿਆ ਬਿ ਲੋਕੀ ਐਵੇਂ ਪਾਉਂਦੇ ਨੇ ਅੱਗੇ ਕਰਕੇ ਮੈਂ ਕਿਹਾ ਚੱਲ ਤੂੰ ਲੈ ਕੇ ਰੱਖ ਲੈ ਕੇ ਤੇ ਤੇਰੀ ਕੁੜੀ ਹੋਏਗੀ ਨਾ ਉਹਨੂੰ ਵੀ ਐਪ ਨਾਲ ਲਹਿੰਗਾ ਦਵੀਂ ਫਿਰ
ਬਈ ਯਾਦਾਂ ਵੀ ਤਾਂ ਹੁੰਦੀਆਂ ਨੇ ਨਾ ਕੋਈ ਯਾਦਾਂ ਹੁੰਦੀਆਂ ਆਪਣੀਆਂ ਪੁਰਾਣੀਆ
ਹਾਂਜੀ ਇਹ ਤਾਂ ਹੁੰਦੀਆਂ ਹੀ ਨੇ ਅਸੀਂ ਖੁਦ ਸੰਭਾਲ ਸੰਭਾਲ ਕੇ ਰੱਖਿਆ ਜਦੋਂ ਮੈਂ ਕਦੀ ਪਾਈਆਂ ਨਹੀਂ ਪਰ ਜਿਵੇਂ ਸੰਭਾਲ ਕੇ ਰੱਖੀਆ ਨੇ ਹੁਣ ਮੇਰਾ ਚੂੜਾ ਵੀ ਪੈ ਸਕ ਸੰਬਾਲਿਆ ਹੋਇਆ ਮੇਰੇ ਕਲੀਰਾ ਵੀ ਪਿਆ ਹੈਗਾ ਇਂਝ ਕਦੀ ਪਾਏ ਨਾ ਹੋਏ ਪਰ ਰੱਖਿਆ ਜਰੂਰ
ਕਿੰਨੇ ਸਾਲ ਹੋ ਗਏ ਤੁਹਾਡੇ ਵਿਆਹ ਨੂੰ
ਹਲੇ ਪੰਜ ਸਾਲ ਹੋ ਗਏ ਨਾ ਸਾਡੇ ਵਿਆਹ ਨੂੰ
ਹਾਂ ਕੀ ਕਹਿੰਦਾ ਬੜੀ ਸਾਰੀ ਮਰਿਆਦਾ ਹੁੰਦੀਆਂ ਨੇ।
ਜੀ ਇਹ ਤਾਂ ਮੈਂ ਪਹਿਲੇ- ਪਹਿਲੇ ਮੈਨੂੰ ਬੜਾ ਸ਼ੌਂਕ ਸੀਗਾ ਚੂੜੇ ਦਾ ਮੈਂ ਤਾਂ ਤੁਸੀਂ ਸੋਚੋ ਮੈਂ ਡੇਢ ਸਾਲ ਚੂੜਾ ਨੀ ਲਾਇਆ ਮੈਂ ਡੇਢ ਸਾਲ ਵੀ ਉਸ ਤੋਂ ਬਾਅਦ ਜਦੋਂ ਫਿਰ ਬੱਚਾ ਆਉਣ ਵਾਲਾ ਜਿਸ ਟਾਈਮ ਤੇ ਫ ਉਸ ਟਾਈਮ ਤੇ ਚੂੜਾ ਵੜਾਇਆ ਸੀ ਉਸ ਤੋਂ ਪਹਿਲਾਂ ਤਾਂ ਡੇਢ ਸਾਲ
ਸਾਡੇ ਵੀ ਜਦੋਂ ਵਧੀਆ ਮਤਲਬ ਪੰਜਾਬੀਆਂ 'ਚ ਨਿਆਣਾ ਹੋਨਵਾਲਾ ਹੋਵੇ ਫਿਰ ਚੂੜਾ ਵਧਾ ਦਈਦਾ ਫਿਰ ਨੀ ਪਾਈਦਾ।
ਹਾਂ ਅਸੀਂ ਵੀ ਮੈਨੂੰ ਵੀ ਬੜਾ ਸ਼ੌਕ ਸੀਗਾ ਨਾ ਤੇ ਮੈਨੂੰ ਪਹਿਲੇ ਮੈਂ ਸਭ ਤੋਂ ਵੱਡਾ ਮਤਲਬ ਜਿਵੇਂ ਵੱਡਾ ਚੂੜਾ ਲਿੱਤਾ ਸੀ, ਪਹਿਲੇ ਤੇ ਚਾਲ ਪੁਰੇ ਛੇ ਮਹੀਨੇ ਤਾਂ ਮੈਂ ਪੂਰਾ ਪਾਇਆ ਫੇਰ ਛੇ ਮਹੀਨੇ ਬਾਅਦ ਅੱਧਾ ਕਰਵਾ ਦਿੱਤਾ ਸੀਗਾ। ਤੇ ਫੇਰ ਉਹ ਮੈਂ ਪੂਰਾ ਸਾਲ ਪਾਇਆ ਫੇਰ ਫੇਰ ਜਿਵੇਂ ਨਿਆਣਾ ਆਉਣ ਵਾਲਾ ਸੀਗਾ ਤਾਂ ਫੇਰ ਇਹਨਾਂ ਨੇ ਕਿਹਾ ਸੀ ਤੂੰ ਹੁਣ ਬੜਾ ਲੈ ਚੂੜਾ ਤੇ ਉਹ ਬੜਾ ਕੇ ਫੇਰ ਸੋਨੇ ਦੀਆਂ ਪਵਾਈਆਂ ਸੀ ਨਾ
ਹੂੰ
ਹਾਂ ਬਸ ਫੇਰ ਮੈਂ ਕਿਹਾ ਚੱਲ ਹੁਣ ਕੋਈ ਗੱਲ ਨੀ ਸੰਭਾਲ ਕੇ ਰੱਖਣੇ ਆ। ਅੱਜ ਕੱਲ ਤਾਂ ਲੋਕੀ ਪਤਾ ਕੀ ਕਰਦੇ ਨੇ ਮੈਂ ਵੇਖ ਜਾ ਕਰਵੇ ਕੁਰਵੇ ਤੇ ਨਾ ਦੁਬਾਰਾ ਚੂੜਾ ਪਾ ਲੈਂਦੇ
ਹਾਂ ਪਾ ਲੈਂਦੀਆਂ ਨੇ ਦੁਬਾਰਾ ਵਧਾ ਪਹਿਲੇ ਵਧਾ ਕੇ ਫਿਰ ਨਵਾਂ ਕਰਕੇ ਦੁਬਾਰਾ ਪਾ ਲੈਂਦੀਆਂ ਨੇ ਪਤਾ ਕਿਉਂ ਮੈਂ ਦੱਸਦੀ ਹਾਂ ਕਿਉਂਕਿ ਜਿਵੇਂ ਨਹੀਂ- ਨਹੀਂ ਜਿਵੇਂ ਹੁਣ ਕੁੜੀ ਨੇ ਚੂੜਾ ਪਾਇਆ ਉਹਨਾਂ ਦੇ ਕੋਈ ਸਸਰਾਲ 'ਚ ਕੋਈ ਦੁੱਖ ਘਟਨਾ ਘੱਟ ਗਈ ਹੈ ਜਿਵੇਂ ਕੋਈ ਮਰ ਗਿਆ। ਸੁੂਤਕ ਲੱਗ ਗਿਆ ਫਿਰ ਉਹ ਚੂੜਾ ਸ਼ੁੱਭ ਨਹੀਂ ਗਿਣਿਆ ਜਾਂਦਾ।
ਅੱਛਾ ਜੀ ਅੱ ਨਹੀਂ ਜਿਵੇਂ ਨਹੀਂ। ਐਵੇਂ ਨੀ ਕਹਿ ਰਹੀ ਮੈਂ ਜਿਵੇਂ ਕਰਵਾਚੌਥ ਹੁੰਦਾ ਜਿਵੇਂ ਸਾਡੇ ਤੇ ਨਾ ਨਾਲ ਵੀ ਹੈਗੇ ਨੇ ਤੇ ਉਹਨਾਂ ਦੇ ਵਿਆਹ ਨੂੰ ਮੇਰੇ ਤੋਂ ਜ਼ਿਆਦਾ ਸਾਲ ਹੋ ਗਏ ਨੇ ਸੱਤ ਅੱਠ ਸਾਲ ਹੋ ਗਏ ਨੇ ਮੇਰੇ ਖਿਆਲ ਤੇ ਜਿਵੇਂ ਕੋਈ ਕਰਵਾ ਚੌਥ ਫੇਰ ਹੁੰਦਾ ਨਾ ਤੇ ਉਸ ਦਿਨ ਦੁਬਾਰਾ ਚੂੜਾ ਪਾ ਲੈਂਦੇ ਨੇ ਤੇ ਅਗਲੇ ਦਿਨ ਫਿਰ ਤਾਰ ਦਿੰਦੇ ਨੇ।
ਹਾਂ ਹੈੇ ਏ ਕੀ ਡਰਾਮਾ ਹੈਗਾ।
ਉਹੀ ਤਾਂ ਹੁਨ ਮੈਂ ਸੋਚ ਰਹੀ ਸੀ ਮੈਂ ਕਿਹਾ ਇਹ ਕੌਣ ਕਰਦਾ ਹੈਗਾ ਵੀ ਬੰਦਾ ਯ ਤਾਂ ਜਿਵੇਂ ਪਾਉਣ ਵਾਲੀ ਗੱਲ ਤਾਂ ਲੱਗਗੀ ਜਿਵੇਂ ਤੁਸੀਂ ਕਿਹਾ ਸੁੱਤਕ ਲੱਗ ਗਏ ਤੇ ਦੁਬਾਰਾ ਉਹ ਬਣਾ ਕੇ ਦੁਬਾਰਾ ਬਗਵਾ ਲੈਂਦੇ ਨੇ। ਉਹ ਗੱਲ ਵੱਖ ਹੋ ਗਈ ਜਿਵੇਂ ਧੀਆਂ ਨੂੰ ਨਾ ਸ਼ੌਂਕ ਵੀ ਹੁੰਦਾ ਹੈਗਾ ਅਲੱਗ ਅਲੱਗ ਚੂੜੇ ਪਾਣੇ ਦਾ ਵੀ ਇੱਕ ਚੂ੍ੜਾ ਫਰਾ ਕੇ ਫਿਰ ਦੂਜੇ ਟਾਈਪ ਦਾ ਪੁਆ ਲਿਆ ਉਹ ਵਾਰੀ ਗੱਲ ਹੋ ਗਈ ਇਹ ਇੱਕ- ਇੱਕ ਦਿਨ ਵਾਲਾ ਨੀ ਹੁੰਦਾ।
ਉਹੀ ਤਾਂ ਕਹਿੰਦੇ ਜੋ ਉਹ ਚਾਅ ਮਾਮੇ ਦਾ ਚੂੜਾ ਪੂਰਾ ਕਰਦਾ। ਜਿੰਨੇ ਮਰਜ਼ੀ ਪਾਲੋ ਫਿਰ ਹੈ ਕਿ ਨਹੀਂ